ਹੈਲੋ। ਸਸ ਸ਼੍ਰੀ ਕਾਲ ਜੀ ਕੀ ਹਾਲ ਐ।
ਵਧੀਆ ਵਧੀਆ ਤੁਸੀਂ ਸੁਨਾਓ ਤੁਹਾਡੇ ਕੀ ਹਾਲ ਨੇ।
ਬਸ ਬੋਤ ਵਧੀਆ।
ਕੀ ਕਰਦੇ ਪਏ ਸੀ?
ਬਸ ਅਹ ਬੈਠੇ ਦੇ ਸੀ, ਬੜਾ ਖਲੇਰਾ ਪਿਆ ਦਾ ਐ। ਅ ਓ ਹਾਂ, ਪਿਛਲੇ ਹਫ਼ਤੇ ਹਜ਼ੂਰ ਸਾਹਿਬ ਗਏ ਸੀ।
ਅੱਛਾ-ਅੱਛਾ।
ਹਾਂ ਫੇਰ ਹਫ਼ਤੇ-ਹਫ਼ਤੇ ਦਾ ਟੂਰ ਸੀ।
ਹਾਂ, ਅੱਛਾ ਮੈਂ ਉਹੀ ਕਵਾਂ, ਕਿ ਤੁਹਾਡਾ ਕੋਲ ਨੀ ਆਇਆ ਕੀ ਗੱਲ ਹੋ ਗਈ ਐ ਪੂਰੀ ਰਾ ਵੀਕ ਕੀ, ਟੈਨ ਡੇਜ ਈ ਹੋ ਗਏ ਕਿਤੇ ਤੁਹਾਡਾ ਫੋਨ ਈ ਨੀ ਆਇਆ ਨਹੀਂ ਤੋ ਆ ਜਾਂਦਾ ਦੁ ਦੂਜੇ ਤੀਜੇ ਦਿਨ ਤੇ ਫੋਨ ਆਂਦਾ ਈ ਐ ਤੁਹਾਡਾ, ਤੇ ਅੱਛਾ ਤੁਸੀਂ ਗਏ ਦੇ ਸੀ। ਫੇਰ ਕਿਵੇਂ ਦੀ ਰਹੀ ਤੁਹਾਡੀ ਯਾਤਰਾ?
ਅਰੇ ਬੜਾ ਈ ਆਨੰਦ ਆਇਆ। ਉੱਥੇ ਮਲਬ ਬੜਾ ਈ ਮਲਬ ਇੰਨਾ ਆਨੰਦ ਆਂਦਾ ਨਾ ਉੱਥੇ ਜਾ ਕੇ ਤੇ, ਆਪਣਾ ਕਾਰ ਬਾਰ ਸਭ ਕੁੱਛ ਭੁੱਲ ਜਾਂਦਾ ਐ। ਤੇ ਇੱਕ ਹਫ਼ਤਾ ਪਤ ਪਤਾ ਈ ਨਈ ਚੱਲਦਾ ਮਲਬ ਕਿੱਥੇ ਜਾਂਦਾ ਏ, ਐਂ ਲੱਗਦਾ ਅਸੀਂ ਰੱਬ ਕੋਲ ਪੋਂਚ ਗਏ ਆਂ।
ਹਾਂ ਇਹ ਤੇ ਹੈ ਈ ਐ।
ਹਾਂ, ਪਹਿਲੇ ਤੇ ਦੋ ਦਿਨ ਦਾ ਸਫ਼ਰ ਟ੍ਰੇਨ ਦਾ ਈ ਇੰਨਾ ਮਜ਼ੇਡਰ ਮਜ਼ਾ ਆਨ
ਤੇ ਤੁਸੀਂ ਫੇਰ ਜਿਹੜੀ ਟ੍ਰੇਨ ਤੇ ਗਏ ਓ, ਤੇ ਸੰਗਤ ਨਾਲ ਗਏ ਓ ਫੇਰ? ਸਾਰੀ ਕੁ ਸੰਗਤ ਗੁਰਦੁਆਰੇ ਦੀ ਸੀ ਹਾਂ ਆਪਨੀ ਰਿਲੇ
ਆਪਨੇ ਅਸਲ ਚ ਆਪਨੇ ਵੀ ਬੜੇ ਸਾਰੇ ਰੀਲੇ ਸਨ ਗੁਰਦੁਆਰੇ ਮਤਲਬ ਉਹ, ਉਹ ਅਹ ਸੱਚਖੰਡ ਦੀ ਹੁੰਦੀ ਐ ਨਾ ਟ੍ਰਰੇਨ। ਤੇ ਉੱਥੋਂ ਦੇ ਉਹਦਾ ਮਤਲਬ ਉਹਦੇ ਵਿੱਚ ਜਿਆਦਾਤਰ ਉੱਥੋਂ ਦੀ ਹਜ਼ੂਰ ਸਾਹਿਬ ਦੀ ਸੰਗਤ ਹੀ ਹੁੰਦੀ ਏ। ਤੇ ਹਾਂ ਰਸਤੇ ਵਿੱਚ ਮਤਲਬ ਇੰਨੇ ਲੰਗ ਲੰਗਰ ਇੰਨੀ ਸੇਵਾ ਕਰਦੇ ਨੇ ਜਿਹੜਾ-ਜਿਹੜਾ ਗੁਰਦੁਆਰਾ ਆਂਦਾ ਐ ਤੇ ਸਭ ਲੰਗਰ ਲੈ ਕਿਆਂਦੇ ਨੇ ਫਿਰ ਕੀਰਤਨ ਕਰਦੇ ਹੋਏ ਅਸੀਂ ਗਏ।
ਅੱਛਾ, ਤੁਸੀਂ ਤੇ ਫਿਰ ਬੜਾ ਮਤਲਬ ਆਨੰਦ ਲੈ ਕੇ ਗਏ ਓਏ ਬੜਾ ਵਧੀਆ ਰਿਹਾ ਉਹਨਾਂ ਤੁਹਾਡੀ ਜਰਨੀ ਤੋਂ।
ਹਾਂਜੀ ਹਰ ਇੱਕ ਡੱਬੇ ਚ ਮਤਲਬ ਪਾਠ, ਕਿਤੇ ਸੁਖਮਨੀ ਸਾਹਿਬ ਦੇ ਪਾਠ ਚੱਲ ਰਹੇ ਨੇ। ਤੇ ਕਿੱਥੇ ਕੋਈ ਇੱਕ ਗੁਰਦੁਆਰੇ ਦੇ ਭਾਈ ਸਾਹਿਬ ਹੋਰੀ ਵੀ ਆਏ ਦੇ ਸਨ ਤੇ ਉਹ ਆਪਣਾ ਵਾ ਵਾਜਾ ਵਗੈਰਾ ਲੈ ਕੇ ਆਏ ਦੇ ਸਨ ਅਪਨੇ ਸਾਜ ਸਾਰੇ ਤੇ ਉਹ ਮਤਲਬ ਏਨਾ ਕੀਰਤਨ ਕਰਦੇ ਗਏ, ਏਨਾ ਆਨੰਦ ਆਇਆ ਉਹਦਾ।
ਵਧੀਆ ਤੁਹਾਡਾ ਤਾਂ ਪਹਿਲੇ ਦੋ ਦਿਨ ਸਫ਼ਰ ਵੀ ਬੜਾ ਅੱਛਾ ਗਿਆ।
ਹਾਂਜੀ, ਸਫ਼ਰ ਚ ਵੀ ਏਨਾ ਮਜ਼ਾ ਆਇਆ ਕੋਈ ਥਕਾਵਟ ਨਹੀਂ ਹੋਈ। ਤੇ ਫੇਰ ਉਸ ਤੋਂ ਬਾਅਦ ਉੱਥੇ ਅ ਕਿਉਂਕਿ ਐ, ਐ ਦਿਨ ਨਾ ਉਹ ਚੱਲ ਰਹੇ ਸਨ ਉੱਥੇ ਮਤਲਬ ਚੱਲਦੇ ਨੇ ਸਮਾ ਸਮਾਗਮ ਚੱਲਦੇ ਨੇ, ਨਗਰ ਕੀਰਤ ਕੀਰਤਨ ਹੁੰਂਦਾ ਐ ਗੁਰੂ ਸਾਹਿਬ ਦੇ ਘੋੜੇ ਵੀ ਲੈ ਕੇ ਆਂਦੇ ਨਗਰ ਕੀਰਤਨ ਚ।
ਅੱਛਾ-ਅੱਛਾ, ਮੇਰਾ ਤੇ ਖਾਲੀ ਹਜ਼ੂਰ ਸਾਹਿਬ ਹੀ ਰਹਿੰਦਾ ਬਾਕੀ ਵੈਸੇ ਤਾਂ ਮੈਂ ਗਈ ਦੀ ਆਂ ਅ ਪੰਜ ਤਖ਼ਤਾਂ ਵਿੱਚੋਂ ਚਾਰ ਤਖ਼ਤ ਹੋ ਗ ਨੇ ਬਸ ਹਜ਼ੂਰ ਸਾਹਿਬ ਨੀ ਗਈ, ਉੱਧਰ ਦਾ ਰਹਿ ਗਿਆ ਉੱਧਰ ਦਾ ਚਲੋ ਬਾਕੀ ਹਸਬੈਂਡ ਦੇ ਨਾਲ ਤੇ ਮੇਰੇ ਸਾਰੇ ਹੀ ਰਹਿੰਦੇ ਨੇ।
ਅੱਛਾ-ਅੱਛਾ, ਹਾਂ-ਹਾਂ ਨਹੀਂ ਜਾਣਾ ਚਾਹੀਦਾ ਜੀ। ਜ਼ਰੂਰ ਅਪਨਾ ਤੁਹਾਡਾ ਮਤਲਬ ਨਵੀਂ-ਨਵੀਂ ਤੁਸੀ ਸ਼ੁਰੂ ਕੀ ਹੁੰਦੀ ਏ ਤੇ ਹਾਂ ਗੁਰਦੁਆਰੇ ਜਾਨਾ ਚਾਹੀਦਾ ਆਸ਼ੀਰਵਾਦ ਲੈਨ, ਜ਼ਰੂਰ ਜਾਨਾ ਚਾਹੀਦਾ ਤੇ ਹਾਂ ਫੇਰ ਓਥੇ ਮਤਲਬ ਜੋ ਮੇਨ ਗੁਰਦੁਆਰਾ ਓਥੇ ਜਿਹੜਾ ਓਥੇ ਮਤਲਬ ਇੰਨਾ ਕੁ ਮਜ਼ਾ ਆਇਆ ਉੱਥੇ ਦਰਸ਼ਨ ਕਰਕੇ ਮੱਥਾ ਟੇਕ ਕੇ ਐਂਜ਼ ਲੱਗਦਾ ਜਿਵੇਂ ਸੱਚਖੰਡ ਦਰਸ਼ਨ ਮਤਲਬ ਗੁਰੂ ਸਾਹਿਬ ਦੇ ਸਾਹਮਨੇ ਬੈਠੇ
ਹਾਂ, ਉੱਧਰ ਬੋਤ ਆਨੰਦ ਆਂਦਾ ਨਾ।
ਹਾਂਜੀ ਫੇਰ ਉੱਥੇ ਜਿੱਥੋਂ ਦੀ ਬਾਬਾ ਜੀ ਮਤਲਬ ਜੋਤੀ ਜੋਤ ਸਮਾਏ ਆ ਜਿਸ ਤਰ੍ਹਾਂ ਆਕਾਸ਼ ਵਿੱਚ ਗਏ ਘੋੜੇ ਸਮੇਤ ਉਹ ਕਮਰਾ ਵੀ ਏ ਨੀਚੇ। ਤੇ ਉੱਥੇ ਵੀ ਇਹ ਲੱਗਦਾ ਜਿਵੇਂ ਬਈ ਇੰਨੀਆਂ ਅੱਛੀਆਂ ਵਾਇਬਸ ਨੇ ਕਿ ਤੁਹਾਨੂੰ ਮੈਂ ਕੀ ਦੱਸਾਂ ਬੜੀਆਂ ਹੀ ਅੱਛੀਆਂ ਵਾਇਬਸ ਨੇ। ਫੇਰ, ਫੇਰ ਉੱਥੇ ਬੜੇ ਹੀ ਗੁਰਦੁਆਰੇ ਨੇ ਏਨੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਜਾਂਦੇ ਨੇ
ਅੱਛਾ! ਤੇ ਉਹ ਤੁਸੀਂ ਕਿਵੇਂ-ਕਿਵੇਂ ਕੀਤੇ ਦਰਸ਼ਨ ਜਿਹੜੇ ਬਹੁ ਬ ਬੜੇ ਸਾਰੇ ਗੁਰਦੁਆਰੇ ਨੇ ਉਹ ਲੋਕਲ ਏਰੀਆ ਯਾ ਫੇਰ ਅ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਨੇ?
ਨਹੀਂ ਲੋਕਲ ਏਰੀਏ ਚ ਈ ਨੇ, ਥੋੜੇ-ਥੋੜੇ ਦੂਰ ਨੇ, ਫੇਰ ਉੱਥੇ ਨਾ ਟੈਕਸੀਆਂ ਉਹਨਾਂ ਨੇ ਲਗਾਈਆਂ ਦੀਆਂ ਨੇ ਤੇ ਉਹ ਲੈ ਜਾਨ, ਟੈਕਸੀਆਂ ਲੈ ਜਾਂਦੀਆਂ ਨੇ ਉਹਨਾਂ ਨੇ ਸਾਰੇ ਗੁਰਦੁਆਰੇ ਦਰਸ਼ਨ ਕਰਾਨੇ ਉਹਨਾਂ ਨੇ।
ਅੱਛਾ-ਅੱਛਾ, ਫੇਰ ਤੁਸੀਂ ਤੇ ਸੰਗਤ ਦੇ ਨਾਲ ਸੀ ਟੈਕਸੀਆਂ ਵਗੈਰਾ ਤੇ ਤੁਹਾਡੀ ਕਾਫੀ, ਮਤਲਬ ਆਰਾਮ ਨਾਲ ਈ ਹੋ-
ਹਾਂਜੀ-ਹਾਂਜੀ, ਉੱਥੇ, ਉੱਥੇ ਨਾ ਪਰ ਗਰਮੀ ਹੁੰਦੀ ਏ।
ਅੱਛਾ-ਅੱਛਾ।
ਹਾਂ, ਤੇ ਕਿਉਂਕਿ ਏਥੇ ਠੰਡ ਏ ਤੇ ਉੱਥੇ ਗਰਮੀ ਏ। ਹਾਂ ਕਿਉਂਕਿ ਉਹ ਥੋੜੇ ਸਮੁੰਦਰ ਦੇ ਨੇੜੇ-ਨੇੜੇ ਦੇ ਇਲਾਕ ਕੇ ਨੇ ਨਾ ਤੇ ਉੱਥੇ ਮਤਲਬ ਮੋਡਰੇਟ ਟੈਂਪਰੇਚਰ ਰਹਿੰਦਾ ਬਈ ਜਾਂ ਬੋਤ ਜ਼ਿਆਦਾ ਠੰਡ ਨੀ, ਬੋਤ ਜ਼ਿਆਦਾ ਗਰਮੀ ਨੀ। ਹਾਂ! ਫੇਰ ਉਥੇ ਨਾ ਅ ਸਵੇਰੇ ਤੇ ਅ ਇੱਕ-ਡੇਢ ਵਜੇ ਡੇਢ-ਡੇਢ ਵਜੇ ਦਾ ਟਾਈਮ ਸੀ ਸ਼ਾਇਦ। ਤੇ ਉੱਥੇ ਗਾਗਰ ਭਰਨ ਜਾਂਦੇ ਨੇ। ਹਾਂ, ਤੇ ਨਦੀ ਚ ਨਾ ਗਾਗਰ
ਅੱਛਾ! ਹਾਂ ਮੈਂ ਉਹ ਵੀਡੀਓ ਦੇ ਵਿੱਚ ਬੜਾ ਵੇਖਿਆ ਦਾ ਕਿ ਗਾਗਰ ਦੀ ਸੇਵਾ ਕਰਦੇ ਨੇ ਨਾ ਜਦ ਤੇ ਸਵੇਰੇ ਢਾਈ ਵਜੇ ਦਾ ਹੁੰਦਾ? ਕਿੰਨੇ ਡੇਢ ਵਜੇ ਦਾ!
ਹਾਂ ਡੇਢ ਔਰ ਦੋ ਦੇ ਵਿਚਕਾਰ ਉੱਥੋਂ ਮਤਲਬ ਜਿਹੜਾ ਅਸੀਂ ਸਰਾਂ ਚ ਰਹਿ ਰਹੇ ਸੀ ਨਾ ਉੱਥੋਂ ਨਿਕਲਦੇ ਸਨ। ਦੋ ਡੇਢ ਔਰ ਦੋ ਦੇ ਵਿਚਕਾਰ ਫੇਰ ਉੱਥੋਂ ਦੀ ਉਹਨਾਂ ਦੇ ਨਾਲ ਹੋ ਗਏ। ਫੇਰ ਬੜਾ ਮਤਲਬ ਉਹਨਾਂ ਨੇ ਕੀਰਤਨ ਕਰਦੇ ਜਾਂਦੇ ਨੇ ਤੇ ਓ ਥੇ ਨਦੀ ਚੋਂ ਪਾਣੀ ਲੈ ਕੇ ਆਉਂਦੇ ਨੇ ਗਾਗਰ ਭਰ ਕੇ ਤੇ ਉੱਥੇ ਲਿਆ ਕੇ ਥੜੇ ਦਾ ਪੂਰਾ ਇਸ਼ਨਾਨ ਕਰਾਉਂਦੇ ਨੇ ਓ
ਅੱਛਾ!
ਹਾਂ ਉ ਗਾਗਣ ਨਾਲ ਫੇਰ ਜਿਹੜਾ ਉੱਥੇ ਪਹਿਲੀ ਅਰਦਾਸ ਹੁੰਦੀ ਐ-ਢਾਈ ਤਿੰਨ ਵਜੇ ਨਾਲ ਅਰਦਾਸ ਹੁੰਦੀ ਪੈਲੇ ਫੇਰ ਬੜਾ ਈ ਆਨੰਦ ਆਂਦਾ ਉਸ ਟਾਈਮ ਉਹ ਫਿਰ ਉਸ ਟਾਈਮ ਅਰਦਾਸ ਵਿੱਚ ਅਸੀਂ ਸ਼ਾਮਿਲ ਹੋਏ ਸਾਂ।
ਅੱਛਾ! ਉਹ ਤੇ ਬੜੇ ਵਧੀਆ ਕਰਮਾਂ ਵਾਲੇ ਬੰਦੇ ਹੁੰਦੇ ਨੇ ਜਿਹੜੀ ਐ ਸੇਵਾ ਵੇਖਦੇ ਨੇ। ਤੇ ਉਹ ਅਰਦਾਸ ਪਹਿਲੀ ਅਰਦਾਸ ਵਿਚ ਸ਼ਾਮਿਲ ਹੁੰਦੇ ਨੇ।
ਮਤਲਬ ਬੜਾ ਆਨੰਦ ਲਿਆ ਸੀ ਫੇਰ ਉਸ ਤੋਂ ਬਾਅਦ ਨਾਨਕ ਝੀਰਾ ਸਾਹਿਬ ਲੈ ਕੇ ਗਏ।
ਹਾ ਉਹ ਤੇ ਕਹਿੰਦੇ ਆ ਥੋੜ੍ਹੀ ਦੋ-ਤਿੰਨ ਘੰਟੇ ਦਾ ਰਾਸਤਾ ਐ। ਨਾਨਕ ਝੀਰਾ ਸਾਹਿਬ
ਹਾਂਜੀ, ਉਹ ਥੋੜ੍ਹੀ ਦੂਰ ਐ ਤੇ ਉੱਥੇ ਉਹ ਗੁਰੂ ਸਾਹਿਬ ਦੇ ਚਰਨਾਂ -ਚਰਨਾਂ ਦੇ ਨਿਸ਼ਾਨ ਨੇ।
ਅੱਛਾ! ਅੱਛਾ!
ਅਤੇ ਉੱਥੇ ਬੜਾ ਮਤਲਬ ਐਨ ਪਾਣੀ ਉੱਥੋਂ ਦਾ ਪਾਣੀ ਇੰਨਾ ਮਿੱਠਾ ਐ ਕਿ ਮਤਲਬ ਕੋਈ ਫਿਲਟਰ ਦੀ ਲੋੜ ਨੀ ਕਿਸੇ
ਅੱਛਾ! ਤੇ ਕਹਿੰਦੇ ਆ ਉਹ ਪਤਾ ਵੀ ਨੀ ਲੱਗਦਾ ਪਿਆ ਕਿ ਪਾਣੀ ਆ ਕਿੱਥੋਂ ਰਿਹਾ।
ਹਾਂ! ਉਹ-ਉਹ ਬੜੇ ਸਾਇੰਟਿਸਟ ਨੇ ਖੋਦਿਆ ਕੁਛ ਲੇਕਿਨ ਉਥੋਂ ਨੀ ਪਤਾ ਪਾਣੀ ਕਿੱਥੋਂ ਆ ਰਿਹਾ? ਤੇ ਹਾਂ ਫੇਰ ਓ ਉੱਥੇ ਵੀ ਸਵੇਰ ਦੇ ਦਰਸ਼ਨ ਬੜੇ ਅੱਛੇ ਜੇਹੇ। ਸਵੇਰ ਦੇ ਟਾਈਮ ਦਰਸ਼ਨ ਕਰੋ।
ਅੱਛਾ! ਅੱਛਾ! ਹਾਂ! ਤੇ ਉਹ ਤੁਸੀਂ ਸਵੇਰ ਦੇ ਟਾਈਮ ਈ ਗਏ ਸੀ ਫੇਰ ਉਧਰ?
ਕਿੱਧਰ? ਨਾਨਕ ਝੀਰਾ ਸਾਹਿਬ! ਨਈ ਉੱਥੇ ਸਵੇਰੇ ਨਿਕਲੇ ਸੀ ਤੇ ਸਾਨੂੰ ਸ਼ਾਮ
ਹਾਂ, ਹਾਂ, ਠੀਕ ਐ ਚਾਰ, ਤਿੰਨ-ਚਾਰ ਘੰਟੇ ਦਾ ਰਸਤਾ ਦਸਦੇ ਪਏ ਨਾ।
ਹਾਂਜੀ ਹਾਂਜੀ ਏਨਾ-ਏਨਾ ਹੈ ਰਸਤਾ ਉੱਥੋਂ ਦੀ ਨਾ ਹਾਂ ਤੇ ਉੱਥੋ ਮਤਲਬ ਅ ਸਵੇਰੇ ਉਹਨਾਂ ਬੜੇ ਅੱਛੇ ਮਤਲਬ ਕੀਰਤਨ ਹੁੰਦਾ ਸਵੇਰ ਦੇ ਟਾਈਮ ਬੜੇ ਅੱਛੇ ਦਰਸ਼ਨ ਹੁੰਦੇ ਨੇ ਉੱਥੇ ਵੀ ਤੇ ਹਾਂ ਉੱਥੇ ਕਦੀ ਕਈ ਦੀ ਕਿ ਮੌਸਮ ਜ਼ਿਆਦਾ ਠੰਡਾ ਹੋ ਜਾਂਦਾ ਕਦੇ ਗਰਮ ਇਸ ਤਰ੍ਹਾਂ ਈ ਮੌਸਮ
ਅੱਛਾ ਅੱਛਾ ਤੇ ਵਧੀਆ ਨਾ ਮੌਸਮ ਦਾ ਤੇ ਐਹ ਕਿ ਖੁੱਲੀ ਬਾਰ ਹੋ ਗਈ ਨਾ ਕਿਸਮ ਦੀ ਮਤਲਬ ਨਾ ਗਰਮੀ ਤੇ ਨਾ ਠੰਡ
ਹਾਂ ਸਰੋਵਰ ਐ ਫਿਰ ਸਰੋਵਰ ਚ ਬੱਚਿਆਂ ਨੇ ਇਸ਼ਨਾਨ ਕੀਤਾ ਕਿੰਨੀ ਕਿੰਨੀ ਦੇਰ ਇਸ਼ਨਾਨ ਕਰਦੇ ਰਹੇ ਤੇ ਫੇਰ ਅਗਲੇ ਦਿਨ ਫੇਰ ਵਾਪਿਸ ਤੇ ਲੰਗਰ ਇੰਨਾ ਸਵਾਦ
ਅੱਛਾ
ਬੜਾ ਈ ਸਵਾਦ ਲੰਗਰ ਬਣਦਾ ਐ ਉੱਥੇ ਨਾ ਅਲੱਗ ਈ ਟੇਸਟ ਹੈਗਾ ਉੱਥੋ ਦਾ ਕਿਉਂਕਿ ਮ ਮਾਂ ਨਾ
ਕਹਿੰਦੇ ਆ ਹਜ਼ੂਰ ਸਾਹਿਬ ਬਾਬਾ ਨਿਧਾਨ ਸਿੰਘ ਜੀ ਦਾ ਵੀ ਡੇਰਾ ਐ ਕੋਈ ਓਧਰ ਵੀ ਲੰਗਰ ਬੋਤ ਟੇਸਟੀ ਹੁੰਦਾ ਐ ਔਰ ਖਰੇ ਘਿਓ ਦਾ ਬਣਾਦੇ ਐ ਏਦਾਂ ਦਾ ਮੈਂ ਸੁਣਿਆ ਦਾ ਬਾਕੀ ਮੈਂ ਤੇ ਗਈ ਨੀ ਮੈਂ ਜੋ ਸੁਣਿਆ ਮੈਂ ਉਹੀ ਦੱਸ ਦੱਸ ਰਹੀ ਆ ਤੁਹਾਨੂੰ, ਮੇ ਬੀ ਸ਼ਾਇਦ ਤੁਸੀਂ ਗਏ ਹੋ।
ਨਾਮਦੇਵ ਜੀ ਦਾ ਮੰਦਿਰ ਵੀ ਹੈਗੈ, ਹਾਂ। ਉਹ ਨਾ ਅ ਜਿਸ ਟੈਮ ਬਾਬਾ ਨਾਮਦੇਵ ਜੀ ਦੇ ਟੈਮ ਉਹਨਾਂ ਨੂੰ ਨਾ ਕੋਈ ਮਤਲਬ ਨੀਜ ਜਾਤ ਦਾ ਸਮਝਦੇ ਸਨ।
ਅੱਛਾ, ਹਾਂਜੀ, ਹਾਂਜੀ।
ਹਾਂ। ਤੇ ਉਹ ਉਹਨਾਂ ਨੂੰ ਨਾ ਉਹਨਾਂ ਨੇ ਮੰਦਿਰ ਦੇ ਅੰਦਰ ਜਿਹੜੇ ਪਾਂਡੇ ਸਨ ਨਾ ਉਹਨਾਂ ਨੇ ਅੰਦਰ ਨੀ ਆਣ ਦਿੱਤੇ। ਤੇ ਦਰਸ਼ਨ ਨੀ ਕਰਨ ਦਿੱਤੇ ਉਹ ਵਿਚਾਰੇ ਮਾਯੂਸ ਜੇ ਹੋ ਕੇ ਨਾ ਮੰਦਿਰ ਦੇ ਪਿਛਲੀ ਸਾਈਡ ਜਾ ਕੇ ਬਹਿ ਗਏ।
ਅੱਛਾ।
ਤੇ ਉਹਨਾਂ ਦੇ ਰੱਬ ਨੇ ਕੀ ਕੀਤਾ ਮੰਦਿਰ ਦਾ ਮੂੰਹ ਹੀ ਮੋੜ ਦਿੱਤਾ।
ਛਾ ਮਤਲਬ ਪਿਛਲੀ ਸਾਈਡ ਤੇ ਕਰ ਦਿੱਤਾ ਮੂੰ
ਬਿਲਕੁਲ ਤੁਹਾਨੂੰ ਨਾ ਥੱਲਿਓ ਦੀ ਵੀ ਜਿਸ ਤਰ੍ਹਾਂ ਤ੍ਹਾਂ ਕੋਈ ਮੁੂੜੀ ਦੀ ਹੁੰਦੀ ਨਾ ਚੀਜ਼ ਤੇ ਥੱਲਿਓ ਕੇ ਵੱਲ ਪੈ ਜਾਂਦੇ ਨੇ ਇਸ ਤਰ੍ਹਾਂ ਮੰਦਿਰ ਦੇ ਨੀਚੇ ਨਾ। ਸਭ ਨਜ਼ਰ ਸਾਫ਼ ਨਜ਼ਰ ਆ ਰਿਹਾ ਕਿ ਇਸ ਤਰ੍ਹਾਂ ਮੁੋੜੀ ਦੀ ਇਹ ਚੀਜ਼।
ਅੱਛਾ, ਮਤਲਬ ਉਹ ਪਤਾ ਲੱਗ ਰਿਹਾ ਕਿ ਮੁੜੀ ਦੀ ਹੈ ਚੀਜ਼।
ਉਠੀ ਸਾਈਡ ਮੰਦਿਰ ਦਾ ਦਰਵਾਜ਼ਾ ਉਹ ਦੂਸਰੀ ਸਾਈਡ ਤੇ ਇਸ ਕਰਕੇ ਬੜੀ ਮਾਨਤਾ ਐ ਉੱਥੇ ਫੇਰ ਉਹ ਮੰਦਿਰ ਵੀ ਅਸੀਂ ਗਏ। ਬੜੇ ਗੁਰਦੁਆਰੇ ਗਏ ਮਤਲਬ ਬਹੁਤ ਜ਼ਿਆਦਾ ਗੁਰਦੁਆਰਿਆਂ ਚ ਬਾਬ ਬਾਬਾ ਜੀ ਦੇ ਸ਼ਸਤਰ ਦੇ ਵੀ ਦਰਸ਼ਨ ਕੀਤੇ ਅੱਸੀ ਤੇ, ਹਾਂ। ਹਾਂ, ਤੇ ਮਤਬ-ਮਤਲਬ ਫੇਰ ਉਹ ਬਿਦਰ ਫੇਰ ਆਏ ਸੀ। ਵਾਪਿਸ, ਹਾਂ।
ਤੇ ਤੁਹਾਡੀ ਤੇ ਯਾਤਰਾ ਬਹੁਤ ਵਧੀਆ ਹੋ ਗਈ ਏ।
ਹਾਂਜੀ, ਹਾਂਜੀ, ਤੇ
ਤੁਸੀਂ ਸੰਗਤ ਦੇ ਨਾਲ ਗਏ ਹੋ ਇੱਕ, ਅ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਹੋ ਤਾਂ ਅੱਛਾ ਲੱਗ ਰਿਹਾ। ਹਾਂ, ਸਾਨੂੰ ਵੀ ਪਤਾ ਲੱਗ ਰਿਹਾ ਕਿ ਕਿਹੜਾ ਬੰਦਾ ਕਿਦੇ ਨਾਲ ਜਾਏ ਗਾ, ਕਿੱਥੇ ਜਾਣਾ ਮਤਲਬ ਕਿਹੜੀ ਕਿਹੜੀ ਜਗ੍ਹਾ ਤੇ ਜਾਣੈ, ਸਾਨੂੰ ਵੀ ਫੇਰ ਅੱਗੇ ਜਾਣੈ ਪਤਾ ਹੋਣਾ ਚਾਹੀਦਾ ਨਾ ਹਾਂ ਉੱਧਰ ਕਿਹੜੀ ਕਿਹੜੀ ਜਗ੍ਹਾ ਏ ਸਾਨੂੰ ਉੱਧਰ ਜਾਣਾ ਚਾਹੀਦੈ।
ਹਾਂ ਉੱਥੇ ਇੱਕ ਗੁਰੂ ਕੇ ਬਾਗ ਜਗ ਜ ਹੈਗੀ ਉੱਥੇ ਉਹਨਾਂ ਨੇ ਹੁਣ ਨਾ ਲਾਈਟ ਸ਼ੋ ਵੀ ਔਰਗਨਾਈਜ਼ ਕੀਤਾ ਸ਼ਾਮ ਦੇ ਟਾਈਮ ਨਾ ਲਾਈਟ ਛੋਂ ਹੁੰਦਾ ਮਤਲਬ ਉੱਥੇ ਉੱਥੇ ਪਹਾੜੀ ਜੀ ਹੈ। ਪਹਾੜੀ ਦੇ ਸਾਰੇ ਬੈਠ ਜਾਂਣੈ ਏ, ਤੇ ਲਾਈਟ ਸ਼ੋ ਨਾ ਪੂਰਾ ਆਸਮਾਨ ਵਿੱਚ ਦਿਖਾਂਦੇ ਐ। ਗੁਰੂ ਨਾਨਕ ਦੇਵ ਜੀ ਦੀ ਮਤਲਬ ਪੂਰੀ ਸਾਖੀ ਕੁਛ ਇੰਨਾ ਹਾਂ, ਲੇਜ਼ਰ ਲਾਈਟ ਦੇ ਥਰੂ ਹੁੰਦਾ ਜਿਹੜਾ ਉਹ ਬੜਾ ਹੀ ਅੱਛਾ ਉਹਨਾਂ ਨੇ ਉਹ ਮਤਲਬ ਬਣਾਇਆ ਤਾਂ ਬੜੀ, ਹਾਂ। ਬੜਾ ਹੀ ਮਜ਼ਾ ਆਂਦਾ ਬੜਾ ਆਨੰਦ ਆਂਦਾ ਤੁਸੀਂ ਜ਼ਰੂਰ ਦਰ
ਹਾਂ, ਹਾਂ, ਮੈਂ ਤਾਂ ਹੀ ਪੁੱਛ ਰੀ ਆਂ, ਮੈਂ ਤੁਹਾਡੇ ਕੋਲ ਐਕਸਪੀਰੀੰਸ ਤਾਂਹੀ ਪੁੱਛਿਆ ਕਿ ਕੱਲ੍ਹ ਨੂੰ ਅਸੀਂ ਜਾਈਏ ਤੇ ਸਾਨੂੰ ਪਤਾ ਹੋਏ ਕਿਹੜੀ ਕਿਹੜੀ ਜਗ੍ਹਾ ਤੇ ਜਾਣਾ ਐ ਕਿ ਨਹੀਂ ਹਾਂ, ਚਲੋ ਠੀਕ ਐ ਹਾਂ ਹੁਣ ਸੰਭਾਲੋਗੇ, ਠੀਕ ਐ। ਓਕੇ ਜੀ, ਬਾਏ ਜੀ।